ਹੈਲੋ-
ਹੈਲੋ ਸਤਿ ਸ਼੍ਰੀ ਅਕਾਲ ਭੈਣ ਜੀ।
ਸਤਿ ਸ੍ਰੀ ਅਕਾਲ। ਹੋਰ ਕੀ ਹਾਲ ਚਾਲ ਨੇ ਤੁਹਾਡੇ ਹਾਂਜੀ ਸਭ ਵਧੀਆ ਹੈਗਾ ਹੈ। ਹਾਂਜੀ ਹੋਰ ਕੀ ਕਰ ਰਹੇ ਸੀ ਹਾਂਜੀ ਸਭ ਵਧੀਆ ਹੈਗਾ।
ਹਾਂਜੀ, ਬਸ ਕੁਛ ਨੀ ਚਾਹ ਬਣਾ ਕੇ ਹਟੀ ਸੀਗੀ ਚਾਹ ਪੀ ਕੇ ਹਟੀ ਸੀ ਤੁਸੀ ਸੁਣਾਓ ਕੀ ਕਰਦੇ ਸੀ।
ਹੂੰ, ਕੁਛ ਨਹੀ ਮੈਂ ਵੀ ਬਸ ਚਾਹ ਪੀ ਕੇ ਹੀ ਹਟੀ ਸੀਗੀ ਤੇ ਜਦ ਚਾਹ ਪੀਦੇ ਪੀਦੇ ਮੈਂ ਆਪਣੀ ਪੁਰਾਣੀ ਐਲਬਮਸ ਵਗੈਰਾ- ਨਿਕਾਲ ਲਈਆ ਆਪਣੇ ਬਚਪਨ ਦੀਆ ਤੇ ਉਹੀ ਦੇਖ ਮੈ ਖੁਦ ਦੇਖ ਰਹੀ ਸੀ, ਮੈ ਬੱਚਿਆਂ ਨੂੰ ਵੀ ਦਿਖਾ ਰਹੀ ਸੀ ਕਿ ਮੈ ਕਿਹਾ ਦੇਖੋ ਅਸੀਂ ਕਿੰਨਾ ਇਜੋਏ ਕਰਦੇ ਸੀ ਆਪਣੇ ਬਚਪਨ ਦੇ ਵਿਚ ਅਸੀਂ ਕਿਨਾ ਫ੍ਰਰੀ ਟਾਈਮ ਰਹਿਦੇ ਸੀ ਅੱਜਕਲ ਜਿਨ੍ਹਾਂ ਤੁਸੀਂ ਲੋਕ ਬਿਜ਼ੀ ਰਹਿਣ ਲਗ ਪਏ ਹੋ ਉਹਨਾ ਅਸੀਂ ਬਿਜ਼ ਨਹੀ ਰਹਿਦੇ ਸੀ ਸਾਡੀ ਤੇ ਥੋੜੀ ਦੇਰ ਦੀ ਪੜ੍ਹਾਈ ਹੋਈ ਉਸ ਤੋਂ ਬਾਅਦ ਸਾਡਾ ਸਾਰਾ ਦਿਨ ਖੇਲਣਾ ਹੁੰਦਾ।
ਖੇਡਣ ਦੇ ਵਿਚ ਹਾਂਜੀ-ਹਾਂਜੀ-
ਹਾਂਜੀ, ਤੇ ਸਾਰਾ ਦਿਨ ਵੀ ਬਚਪਨ 'ਚ ਸਾਡੇ ਟਾਈਮ ਤੇ ਤੇ ਸਭ ਖੇਡਦੇ ਹੀ ਕਰਦੇ ਹੁੰਦੇ ਸੀਗੇ ਜ਼ਿਆਦਾ ਦੇਰ ਪੜ੍ਹਾਈ ਦਾ ਕੋਚਿਗ ਵਗੈਰਾ ਦਾ ਵੱਡੇ ਜਾਂ ਵੱਡੀ ਕਲਾਸਾਂ ਜਾ ਕੇ ਤੇ ਕੋਚਿਗ ਹੁੰਦੀਆਂ ਸੀਗੀਆਂ ਸਾਡੀਆਂ ਤੇ ਬਚਪਨ 'ਚ- ਤੇ ਅਸੀਂ ਐਵੇ ਹੀ ਘਰ ਹੀ ਬੈਠ ਕੇ ਪੜ੍ਹ ਲਏ ਸਾਡੇ ਮੰਮੀ ਨੇ ਪਾਪਾ ਨੇ ਵੱਡੇ ਭੈਣ ਭਰਾਵਾਂ ਨੇ ਏਦਾਂ ਹੀ ਪੜ੍ਹਾ ਲੈਣਾ ਸਾਨੂੰ ਤੇ ਸਾਡੇ ਉਸੇ 'ਚ ਹੀ ਪੜ੍ਹਾਈ ਹੋ ਜਾਣੀ। ਇਨਾ ਪ੍ਰੇਸ਼ਰ ਵੀ ਨੀ ਹੁੰਦਾ ਸੀਗਾ ਸਕੂਲਾਂ ਦੇ ਵਿਚੋ ਕਿ ਵੀ ਤੁਸੀ ਇਹ ਅ ਪੜ੍ਹਨਾ ਇੰਨਾ ਤੁਸੀਂ ਕੰਮ ਕਰਕੇ ਲਿਆਣਾ। ਇੰਨਾ ਮਤਲਬ ਲੈਂਦੀ ਲਿਖਣ ਦਾ ਕਰਨ ਦਾ ਕੁਛ ਨੀ ਹੁੰਦਾ ਸੀ ਇੰਨੇ ਇੰਨੇ ਪ੍ਰੋਜੈਕਟ ਨਹੀਂ ਹੁੰਦੇ ਸੀਗੇ ਕਿ ਸਕੂਲ ਦੇ ਪ੍ਰੋਜੈਕਟ ਹੋਣ ਐਸਾ ਕੁਛ ਨੀ ਹੁੰਦਾ। ਅਸੀ ਤੇ ਫ੍ਰਰੀ ਮਾਇੰਡ ਰਹੀਦਾ ਹੁੰਦਾ ਸੀ ਅਸੀ ਕਦੀ ਸ਼ਾਮ ਦੇ ਟਾਈਮ ਕਦੀ ਬੈਡਮਿੰਟਨ ਖੇਡ ਲੈਣਾ ਕਦੀ ਹੋ ਜਾਂਦਾ ਸੀ ਮੌਸ ਸਬ ਵਧੀਆ ਹੁੰਦਾ ਸੀਗਾ ਤੇ ਅਸੀ ਭੈਣ ਭਰਾ ਨੇ ਪਤੰਗ ਉੜਾ ਲੈਣੀ ਕਦੀ ਤੇ ਮੈਂ ਕਿਹਾ ਇਹ ਸਭ ਚੀਜ਼ਾਂ ਹਨ ਜੀ, ਬਿਲਕੁਲ ਮੈਂ ਤੇ ਬਹੁਤ ਵਧੀਆ ਸੀ। ਹਾਂਜੀ, ਹਲੇ ਵੀ ਹਾਲੇ ਵੀ।
ਮੈਨੂੰ ਬਹੁਤ ਸ਼ੌਕ ਹੁੰਦਾ ਸੀ ਪਰ ਮੈਨੂੰ ਨੀ ਉਡਾਣੀ ਆਉਦੀ
ਮੈਨੂੰ ਮੈ ਤੇ ਅਛਾ ਹੁਣ ਨਾ ਤੇ ਨਾ ਸਾਰੇ ਭੈਣ ਭਰਾ ਇਕਠੇ ਹੈ। ਇਕ ਵਾਰੀ ਮੇਰੀ ਇੱਕ ਵਾਰੀ ਮੇਰੀ ਅਸੀਂ ਲੈ ਲੈਂਦੇ ਹੁੰਦੇ ਸੀਗੇ ਤੇ ਹੁੰਦਾ ਸੀ ਨਾ ਕਿ ਪਤੰਗ ਉੜਾਣੀ ਆ ਕਰਨੀ ਕਿਨੇ ਦੇਨੀ ਹੈ ਪਿੱ ਕਿ ਕਿਨੇ ਪੜਨਾ ਅੱਛਾ ਮੈਂ ਫੜਨਾ ਮੈਂ ਫੜ੍ਹਨਾ ਵਾਰੋ ਵਾਰੀ ਅਸੀਂ ਸਭ ਨੇ ਲੈ ਲੈਣਾ। ਤੋਂ ਵਿੱਚੇ ਖੇਡ ਖੇਡ ਚ ਪਤੰਗ ਉਡਾਨੀਂ ਸਿੱਖ ਲਈ ਸੀਗੀ ਬਸ ਤੇ ਸਾਰੇ ਜਣੇ ਮਤਲਬ ਹਾਂਜੀ ਤੇ ਮੇਰੇ ਬੱਚੇ ਕਹਿੰਦੇ ਮੰਮੀ ਤੁਸੀਂ ਪ ਪਤੰਗ ਵੀ ਉਡਾਉਂਦੇ ਸੀਗੇ ਤੇ ਮੈਂ ਕਿਹਾ ਹੋਰ ਕੀ ਹੈ ਸੀ। ਐਸਾ ਕੋਈ ਉਹ ਨਹੀਂ ਹੈਗਾ ਅਸੀਂ ਸਟਾਪੂ ਵੀ ਖੇਡਿਆ ਹੈਗਾ ਹੈ ਘਰ ਦੇ ਅੰਦਰ ਵੀ। ਖੇਡਦੇ ਸੀ ਬਾਹਰ ਵੀ ਜਾ ਕੇ ਖੇਡ ਲੈਂਦੇ ਸੀਗੇ ਸਾਡੇ ਗਲੀ ਮਹੱਲੇ ਦੇ ਬੱਚੇ ਇੰਨੇ ਹੁੰਦੇ ਸੀਗੇ ਕਿ ਅਸੀਂ
ਕੀ ਗੱਲ ਹੁੰਦੀ ਸੀਗੀ ਅਹ ਭੈਣ ਜਜੀ ਉਸ ਟਾਈਮ ਤੇ ਟਾਈਮ ਅੱਜ ਕੱਲ ਨਾਲੋਂ ਬਹੁਤ ਫ਼ਰਕ ਸੀਗਾ ਹਨਾ। ਬੱਚੇ ਕੁੜੀਆਂ ਮੁੰਡੇ ਦੇਖੋ ਇਕੱਠੇ ਖੇਲਦੇ ਹੁੰਦੇ ਸੀਗੇ ਅਸੀਂ ਵੀ ਬਚਪਨ ਦੇ ਵਿੱਚ ਹਾਂਜੀ ਹਾਂ। ਏਡੇ ਏਡੇ ਮੁੰਡੇ ਹੋਣੇ ਅਸੀ ਕੁੜੀਆਂ ਹੋਣੀਆਂ ਖੇਲੀ ਜਾਣਾ ਕੋਈ ਡਰ ਨੀ ਸੀ ਔਰ ਦੇਰ ਤੱਕ ਖੇਲਦੇਿੰਦੇ ਸੀ ਸ਼ਾਮ ਤੱਕ ਬਿਲਕੁਲ ਉਸ ਟਾਈਮ ਤੇ ਮਾਹੌਲ ਬਹੁਤ ਵਧੀਆ ਸੀਗਾ ਅੱਜ ਕੱਲ ਦੇ ਟਾਈਮ ਤੇ ਕੀ ਹੈ। ਅੱਜ ਕੱਲ, ਤਾਂ ਬਿਲਕੁਲ ਮਾਹੌਲ ਨੀ ਵਧੀਆ ਹੈਗਾ ਦੇਖੋ ਬੱਚੇ ਅੱਜ ਕੱਲ੍ਹ ਤਾਂ ਇੱਕ ਸਾਲ ਦੀ ਬੱਚੀ ਨੂੰ ਵੀ ਬਾਹਰ ਕੱਢਣ ਦਾ ਜਿਹੜਾ। ਅਹ ਟਾਈਮ ਆ ਮਤਲਬ ਬੱਚੇ ਨੂੰ ਛੱਡਣ ਦਾ ਕਿਸੇ ਦੇ ਭਰੋਸਾ ਹੈ ਹੀ ਨੀ ਗਾ ਹਾਂਜੀ ਹਾਂ ਬਿਲਕੁਲ ਵੀ ਨੀ ਹੈਗਾ। ਹਾਂਜੀ ਤੇ ਆਪਾਂ ਦੇਖੋ ਜਿਹੜੀਆਂ ਯੰਗ ਕੁੜੀਆਂ ਨੇਗੀਆਂ। ਉਹਨਾਂ ਨੂੰ ਕਿੱਥੋਂ ਬਾਹਰ‌, ਕੱਢ ਦੇਵਾਂਗੇ ਆਪਾਂ ਹਨਾ। ਜਾਂ ਅੱਜ ਕੱਲ੍ਹ ਤਾਂ ਹੈ ਹੀ ਨਹੀਂੀ ਗ ਕੋਈ ਬੱਚੇ ਇਕੱਠੇ ਖੇਡਦੇ ਹੋਣਗੇ ਜਾਂ
ਕੱਢਣ ਦਾ ਬਾਅਦ ਤਾਂ ਹੈ ਹੀ ਨਹੀਂ।
ਨਹੀਂ ਨਹੀਂ, ਬਿਲਕੁਲ ਨਹੀਂ ਘਰੋਂ ਬਾਹਰ ਤਾਂ ਬੱਚੇ ਭੇਜ ਨਹੀਂ ਸਕਦੇ ਆਪਣਾ ਦੇਖੋ ਕਿੰਨਾ। ਮਤਲਬ ਕੇ ਆਜ਼ਾਦੀ ਜਿ ਸੀ ਆਪਾਂ ਨੂੰ ਕਿੰਨੀ
ਬਹੁਤ ਆਜ਼ਾਦੀ ਸੀਗੀ ਇੰਨੀ ਆਜ਼ਾਦੀ ਅਸੀਂ ਅਸੀਂ ਚਾਹ ਕੇ ਵੀ ਨਹੀਂ ਦੇ ਸਕਦੇ ਇੰਨੀ ਆਜ਼ਾਦੀ ਕਿਉਂਕ
ਨਹੀਂ ਦੇ ਸਕਦੇ ਬਿਲਕੁਲ ਬਿਲਕੁਲ ਅੱਜ ਗੱਲ ਤਾਂ ਦੇਖੋ ਆਪਾਂ ਕਿੰਨੀਆਂ ਕਿੰਨੀਆਂ ਖ਼ਬਰਾਂ ਸੁਣਦੇ ਹਾਂ ਕੀ ਕੁੱਛ ਹੁੰਦਾ ਦੁਨੀਆਂ ਤੇ ਹਨਾ। ਤੇ ਉਹ ਇਹ ਸਭ ਸੁਣ ਕਿਤੇ ਨਾ ਹਾਂਜੀ ਦਿਲ ਹੀ ਨੀ ਕਰਦਾ ਕਿ ਆਪਾਂ ਆਪਣੇ ਬੱਚੇ ਨੂੰ ਇੱਕ ਮਿੰਟ ਲਈ ਵੀ ਕਿਤੇ ਬਾਹਰ ਭੇਜਦੀਏ
ਹਮ ਮ
ਐਂ ਹੁੰਦਾ ਅੱਜ ਕੱਲ੍ਹ ਦੇ ਬੱਚਿਆਂ ਚੇ ਟਿਊਸ਼ਨ ਲਗਾਣੀ ਆ ਕੁਛ ਕਰਨਾ ਤਾਂ ਐ ਹੁੰਦਾ ਗਾ ਵੀ ਆਪਾਂ ਆਪ ਹੀ ਛੱਡ ਕੇ ਆਈਏ ਆਪ ਹੀ ਲੈ ਕੇ ਆਈਏ ਹਾਂਜੀ ਹਾਂ। ਇਸੇ ਤਰ੍ਹਾਂ ਹੀ ਹੁੰਦਾ ਹੈ, ਨਾ ਉਹ ਤਾਂ ਬਚਪ ਦੇ ਵਿੱਚ ਤਾਂ ਬਹੁਤ ਵਧੀਆ ਸੀਗਾ ਅਸੀਂ ਮੈਂ ਕਈ ਵਾਰ ਆਪਦੇ ਬੱਚਿਆਂ ਨੂੰ ਦੱਸਦੀ ਹੁੰਦੀ ਹਗੀ। ਕਿ ਅਸੀਂ ਤਾਂ ਐਏਂ ਖੇਡਦੇ ਹੁੰਦੇ ਸੀ ਐਏਂ ਜਾਂਦੇ ਹੁੰਦੇ ਸੀਗੇ ਅੱਜ ਕੱਲ੍ਹ ਦੇਖੋ ਹੈਗਾ ਟਾਈਮ ਕਿ ਬਿਲਕੁਲ ਹੀ ਨੀ ਹੈਗਾ
ਬੱਚੇ ਨੇ ਮੈਂ ਤੇ ਖੁੱਦ ਮੈਂ ਅ ਛੁੱਟੀਆਂ ਹੋਈਆਂ ਸੀਗੀਆਂ ਮੈਂ ਕਿਹਾ ਚਲੋ ਬੱਚੋ ਮੈਂ ਤੁਹਾਡੇ ਨਾਲ ਖੇਡਾਂਗੀ ਤੇ ਬੱਚੇ ਸਗੋਂ ਹੱਸਦੇ ਮੰਮੀ ਤੁਸੀਂ ਇੰਨੇ ਵੱਡੇ ਹੋ ਕੇ ਸਾਡੇ ਨਾਲ ਮੈਂ ਕਿਹਾ ਐ ਨਾ ਕੋ ਅਸੀ ਆਪਣੇ ਬਚਪਨ ਚ ਇਹ ਸਭ ਖੇਡਾਂ ਖੇਡੀਆਂ ਹੋਈਆਂ ਨੇ।
ਸਹੀ ਗੱਲ ਅਸੀਂ ਤੁਸੀਂ ਬਚਪਨ ਚ ਕੀ ਖੇਡਦੇ ਹੁੰਦੇ ਸੀਗੇ।
ਅਸੀਂ ਨਾ ਕੀ ਕਹਿੰਦੇ ਅੱਛਾ ਸਾਡਾ ਅਸੀ ਨਾ ਛੁੱਟੀਆਂ ਚ ਘੁੰਮਣ ਕਿਤੇ ਨਾ ਕਿਤੇ ਅਸੀਂ ਗੁਰਦੁਆਰੇ ਜਾਣਾ ਫੇਰ ਉਸ ਤੋਂ ਬਾਅਦ ਸਾਡਾ ਮਤਲਬ ਨਾਨਕਾ ਪਿੰਡ ਵੀ ਐਵੇਂ ਹੁੰਦਾ ਸੀਗਾ ਕਿ ਉੱਥੇ ਪੇੜ ਹੁੰਦੇ ਅੰਬ ਦੇ ਖੇਤ ਧੋਨੇ ਤੇ ਅਸੀਂ ਅੰਬ ਦੇ ਪੇੜ ਤੇ ਚੜ੍ਹ ਜਾਣਾ ਉੱਥੋਂ ਅੰਬੀਆਂ ਤੋੜ ਤੋੜ ਕੇ ਖਾਣੀ ਆ ਤੇ ਹੈਵੇਂ ਸਭ ਮਤਲਬ ਮਨ ਮਸਤੀ ਅਸੀਂ ਪਾਣੀ ਚ ਜਾ ਕੇ ਹੋਦੀ ਚ ਜਾ ਕੇ ਖੇਡੇ ਹੈਗੇ ਆ ਹੁਣ ਬੱਚਿਆਂ ਨੂੰ ਹੋਦੀ ਨੀ ਪਤਾ। ਖਾਦੇ ਹੁਣ ਕਿ ਕਿੱਥੇ ਜਾ ਕੇ ਟਿਊਬਵੈਲ ਤੇ ਜਾ ਕੇ ਨਹਾਉਣਾ ਤੇ ਉੱਥੇ ਮਸਤੀ ਮਾਰਨੀ ਖੇਤਾਂ ਚ ਪਾਣੀ ਦੇਣਾ ਹੈ ਬੱਚਿਆਂ ਨੂੰ ਕਿੱਥੇ ਪਤਾ ਹੈਗਾ।
ਪਤਾ ਹਾਂਜੀ ਹਾਂ ਨਹੀਂ, ਨਹੀਂ ਬਿਲਕੁਲ ਨੀ ਦੇਖੋ ਜਦੋਂ ਮੈਂ ਛੋਟੀ ਜਿਹੀ ਹੁੰਦੀ ਸੀ। ਤਾਂ ਉਸ ਟਾਈਮ ਤੇ ਕੀ ਹੁੰਦਾ ਸੀਗਾ, ਅਸੀਂ ਜਾਂਦੇ ਹੁੰਦੇ ਸੀ ਆਪਣੇ ਨਾਨਕਾ ਪਿੰਡ ਹਨਾ ਜਦੋਂ ਜਿਵੇਂ ਛੁੱਟੀਆਂ ਹੋ ਜਾਣੀਆਂ। ਪਹਿਲੀ ਛੁੱਟੀ ਹੋਣੀ ਉਦੋਂ ਹੀ ਬਸ ਉੱਥੇ ਪਹਿਲਾਂ ਨਾ ਉਹ ਲਿਖਦੇ ਹੁੰਦੇ ਸੀ ਚਿੱਠੀਆਂ ਪਹਿਲਾਂ ਫੋਨ ਵੀ ਨਹੀਂ ਸੀ ਹੁੰਦੇ ਗ ਤੇ ਚਿੱਠੀਆਂ ਲਿਖਦੇ ਹੁੰਦੇ ਸੀਗੇ ਹਾਂਜੀ ਹਾਂ ਚਿੱਠੀਆਂ ਲਿਖ ਕਿ ਨਾ ਉਹ ਮਤਲਬ ਆਪਾਂ ਪਾਦੇ ਹੁੰਦੇ ਸੀਗੇ ਅਹ ਡਾਕਖਾਨੇ ਚ ਜਾ ਕੇ ਤਾਂ ਉਹ ਵੀ ਜਿਵੇਂ ਸਪੋਜ ਆਪਾਂ ਨੂੰ ਪਤਾ ਹੁੰਦਾ ਸੀਗਾ ਵੀ ਇੱਕ ਜੂਨ ਨੂੰ ਆਪਾਂ ਨੂੰ ਛੁੱਟੀਆਂ ਹੋਣੀਆਂ ਨੇ ਤਾਂ ਉਸ ਤੋਂ ਪਹਿਲਾਂ ਮਈ ਦੇ ਵਿੱਚ ਹੀ ਪੰਦਰਾਂ ਦਿਨ ਪਹਿਲਾਂ ਚਿੱਠੀ ਲਿਖ ਕੇ ਪਾ ਦੇਣੀ ਕਿ ਸਾਨੂੰ ਇੱਕ ਤਰੀਕ ਨੂੰ ਛੁੱਟੀਆਂ ਹੋਣੀਆਂ ਨੇ ਕਿ ਆ ਕੇ ਲੈ ਜਾਓ ਹਨਾ। ਮਾਮਾ ਜੀ ਉਹਨਾਂ ਨੂੰ ਕਹਿਣਾ ਉਹਨਾਂ ਨੇ ਲੈ ਜਾਣਾ ਤੁਸੀਂ ਇਹ ਦੇਖੋ ਵੀ ਇੱਕ ਜੂਨ ਨੂੰ ਚਲੇ ਜਾਣਾ ਔਰ ਜਿਵੇਂ ਇੱਕ ਜੁਲਾਈ ਨੂੰ ਸਕੂਲ ਖੁੱਲਣੇ ਹੁੰਦੇ ਸੀ ਤਾਂ ਉਨੱਤੀ ਜਾਂ ਤੀਹ ਜੂਨ ਨੂੰ ਆਪਣੇ ਘਰ ਵਾਪਿਸ ਆਉਂਦੇ ਹੁੰਦੇ ਸੀਗੇ। ਔਰ ਸਾਰਾ ਦਿਨ ਉਸ ਟਾਈਮ ਤੇ ਦੇਖੋ ਸਭ ਝੱਲ ਵੀ ਲੈਂਦੇ ਸੀਗੇ ਬੱਚਿਆਂ ਨੂੰ ਆ ਇਕੱਠੇ ਹੋ ਜਾਣਾ ਹੋਰ ਜਿਵੇਂ ਮੇਰੇ ਮਾਸੀ ਦੇ ਬੱਚੇ ਨੇ ਉਹਨਾਂ ਨੇ ਇਕੱਠੇ ਹੋ ਜਾਣਾ ਹਨਾ ਪੂਰਾ ਪਰਿਵਾਰ ਔਰ ਦੇਖੋ ਤੁਸੀਂ ਵਿਹੜਿਆਂ ਦੇ ਵਿੱਚ ਕੂਲਰ ਪੱਖੇ ਲਗਾ ਕੇ ਏਦਾਂ ਪੈਣਾ ਵਿਹੜਿਆਂ ਦੇ ਵਿੱਚ ਹਨਾ ਤੇ ਹਾਂਜੀ ਆ ਸਾਰਿਆਂ ਨੇ ਇਕੱਠੇ ਪੈਣਾ ਖਾਣਾ ਕਿੰਨਾ ਵਧੀਆ ਮਾਹੌਲ ਹੁੰਦਾ ਸੀ ਉਹ ਹਨਾ ਤੇ ਅੱਜ ਕੱਲ ਤਾਂ ਤੁਸੀਂ ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਬੱਚੇ ਕਿਸੇ ਦੇ ਕਿਤੇ ਜਾ ਕੇ ਰਾਜ਼ੀ ਨਹੀਂ ਹੈਗੇ ਅੱਜ ਕੱਲ੍ਹ ਦੇ ਟਾਈਮ ਚ ਜੇ ਜਾਣਗੇ ਵੀ ਤਾਂ ਦੋ ਚਾਰ ਦਿਨ ਜਾਣਾ ਬਸ ਫੇਰ ਆਪਣਾ ਘਰੇ ਅੱਜ ਕੱਲ੍ਹ ਬੱਚੇ ਨਾ ਫੋਨਾਂ ਚ ਹੀ ਵੜ ਗਏ ਆ।
ਫੋਨਾਂ ਚ ਵੜ ਗਏ ਨੇ ਬਾਹਰ ਉਹਨਾਂ ਨੂੰ ਪੂਰੀ ਜ਼ਿੰਦਗੀ ਜਿਵੇਂ ਫੋਨਾਂ ਤੇ ਹੀ ਬੀਤ ਗਈ ਹੈ। ਸਾਨੂੰ ਤਾਂ ਪਤਾ ਹੀ ਨਹੀਂ ਹੁੰਦਾ ਸੀ ਇਹ ਫੋਨ ਔਰ ਇਹ ਸਭ ਚੀਜ਼ਾਂ ਅਸੀਂ ਤੇ ਆਜ਼ਾਦ ਪੰਛੀ ਨਹੀਂ ਹੁੰਦੇ ਸੀਗੇ ਜਿਵੇਂ ਜਿੱਧਰ ਮਰਜ਼ੀ ਇੱਧਰ ਚਲੇ ਜੋ ਖੁਲੇ ਮਾਹੌਲ ਚ ਫੇਰ ਨਾ ਕਿਸੇ ਦੀ ਕੋ ਮਾਂ ਬਾਪ ਦੀ ਰੋਕ ਟੋਕ ਵੀ ਨਹੀਂ ਹੁੰਦੀ ਸੀ, ਉਹਨਾਂ ਦੀ ਨਜ਼ਰ ਹੁੰਦੀ ਸੀ ਹਾਂ। ਅ ਇੱਥੇ ਬੱਚਾ ਸਾਡਾ ਖੇਡ ਰਿਹਾ ਹੈਗਾ ਹੈ, ਅਸੀਂ ਕਿਸੇ ਦੱਸ ਕੇ ਵੀ ਜਾਂਦੇ ਸੀ। ਕਿ ਅਸੀਂ ਫਲਾਣੇੇ ਵੱਲ ਜਾ ਰਹੇ ਹੈਗੇ ਹਾਂ ਜਾਂ ਤੇ ਸਾਨੂੰ ਕੋਈ ਰੋਕ ਟੋਕ ਵੀ ਨਹੀਂ ਹੁੰਦੀ ਸੀ ਉਹਨਾਂ ਨੂੰ ਆਪਣਾ ਟਾਈਮ ਸਿਰ ਹਨੇਰਾ ਆਉਣ ਤੋਂ ਪਹਿਲੇ ਘਰ ਆ ਜਾਣਾ ਬਸ ਹਾਂ ਉਹਨਾਂ ਨੇ ਸਿੱਧਾ ਇੱਕੋ ਗੱਲ ਕਹਿਣੀ ਹਨੇਰਾ ਹੋਜੇ ਉਸ ਤੋਂ ਪਹਿਲੇ ਪਹਿਲੇ ਘਰ ਵਾਪਸ ਬਸ ਆਜੋ ਜਿੰਨਾ ਮਰਜੀ ਤੁਸੀਂ ਖੇਡੋ ਜੋ ਮਰਜੀ ਕਰੋ ਜੋ ਮਰਜੀ ਉੱਥੇ ਖਾਓ ਪੀਓ ਕੋਈ ਟੈਨਸ਼ਨ ਵੀ ਨਹੀਂ ਹੁੰਦੀ ਸੀ ਕਿ ਮਾਂ ਬਾਪ ਨੇ ਪੁੱਛ ਣਾ ਵੀ ਨਹੀਂ ਕਿ ਕੀ ਤੁਸੀਂ ਉੱਥੇ ਖਾਧਾ ਨਹੀਂ ਖਾਧਾ ਇਹ ਵੀ ਨੀ ਪੁੱਛਣਾ ਤੁਸੀਂ ਆਪਣਾ ਮਸਤੀ ਮਾਰ ਕੇ ਆਇਓ ਨਾ ਠੀਕ ਹੈ, ਚਲੋ ਪਰ ਕੋਈ ਉਓਪਰਾ ਨੀ ਹੁੰਦਾ ਸੀ।
ਹਾਂਜੀ, ਇੱਕ ਅਸੀਂ ਜਦੋਂ ਛੁੱਟੀਆਂ ਚ ਜਾਂਦੇ ਹੁੰਦੇ ਸੀ ਨਾ ਤਾਂ ਅਸੀਂ ਉੱਥੇ ਸ਼ਹਿਰਾਂ ਦੇ ਵਿੱਚ ਤਾਂ ਨਹੀਂ ਸੀ ਪਤਾ ਹੁੰਦਾ ਵੀ ਕੀ ਚੀਜ਼ ਹੁੰਦੀ ਹੈ, ਇਹ ਸ਼ਹਿਰਾਂ ਚ ਨਹੀਂ ਸੀ ਬਣਾਉਂਦੇ ਪਿੰਡ ਚ ਨਾ ਗੁਲਗੁਲੇ ਬਣਾਉਂਦੇ ਹੁੰਦੇ। ਤੁਸੀਂ ਖਾਂਦੇ ਹੋਗੇ ਗੁਲਗੁਲੇ ਹਨਾ ਖਾਂਦੇ ਹੋਣਗੇ ਤੁਸੀਂ ਵੀ ਹੈਲੋ ਹੈਲੋ ਤੁਥਹਾਡੀ ਆਵਾਜ਼ ਨਹੀਂ ਆ ਰਹੀ ਹੈਲੋ। ਹੈਲੋ ਭੈਣ ਜੀ ਆਵਾਜ਼ ਨੀ ਆ ਰਹੀ। ਹੈਲੋ, ਹੈਲੋ